ਹਾਂਜੀ, ਸਤਿ ਸ੍ਰੀ ਅਕਾਲ ਜੀ, ਹਾਂਜੀ ਭਾਬੀ ਜੀ, ਹਾਂਜੀ, ਕਿੱਦਾਂ ਵਧੀਆ ਤੁਸੀਂ ਸੁਣਾਓ?
ਬਸ
ਹਾਂ, ਬਸ ਓਵੇਂ ਯਾਦ ਕਰਦੇ ਮੈਂ, ਗਰਮੀ ਕਿੰਨੀ ਪੈ ਰਹੀ ਹੈਗੀ ਹੈ ਨਾ।
ਬਹੁਤ ਤੁਸੀਂ ਕਹਿ ਲਓ ਵੀ ਏਸੀ ਬਿਨਾਂ ਹਾਂਜੀ- ਹਾਂਜੀ ਏਸੀ ਦੇ ਬਿੰਨਾਂ ਤੇ ਮੈਂ ਕਿਹਾ, ਇੱਕ ਮਿੰਟ ਨਹੀਂ ਰਿਹਾ ਜਾਂਦਾ ਹੈਗਾ।
ਹਾਂ, ਉਹੀ ਤਾਂ ਗੱਲ ਹੈਗੀ ਤੁਹਾਡੇ ਉੱਧਰ ਵੀ ਗਰਮੀ ਜ਼ਿਆਦਾ ਹੈਗੀ ਐ।
ਹਾਂ, ਸਾਡੇ ਉੱਧਰ ਵੀ ਥੋੜੀ ਹੈਗੀ ਏ। ਤੁਸੀ ਕਹਿੰਦੇ, ਬਸ ਕਿੱਥੇ ਬੱਚੀਆਂ ਦੀ ਦੁਨੀਆਂ ਬਣਾਈ ਆ। ਦਿਨੇ -ਦਿਨੇ ਆਂਦੇ। ਬੱਚਿਆਂ ਨੂੰ ਬਾਰ ਕੱਢੀਏ। ਇੰਨੀ ਗਰਮੀ ਦੇ ਵਿੱਚ, ਬਸ ਬੱਚੇ ਵੀ ਪੂਰਾ ਦਿਨ ਅੰਦਰ ਹੀ ਰਹਿੰਦੇ ਨੇ, ਬਿਲਕੁਲ
ਉਹੀ, ਬੱਚੇ ਵੀ ਕੀ ਕਰਨ ਸਰ ਦਿਨ ਅੰਦਰ ਬੈਠ ਬੈਠ ਕੇ ਵੀ ਨਾ ਬਸ ਹੂੰ ਹੋਰ ਜੀ ਹੋਰ ਜਾਂਦੇ ਆ ਹੋਰ ਕੁਛ ਨੀ ਹੈਗਾ, ਅੰਦਰ ਥੋੜਾ ਬਹੁਤਾ ਕੰਮ ਕਰ ਲਿਆ ਫਿਰ ਟੀ ਵੀ ਦੇਖ ਖ ਲਿਆ ਹੁਣ ਚਲਾਣੇ ਆ ਬਸ
ਤੁਸੀਂ ਕਹਿ ਲੋ ਸ਼ਾਮ ਦਾ ਟੈਮ ਵੀ ਹੈਗਾ ਨਾ, ਸ਼ਾਮ ਦੇ ਟੈਮ ਦੇ ਵਿੱਚ ਵੀਂ, ਵੀ ਇੰਨੀ ਤਬ ਸ਼ੇਕਦੀ ਹੈ, ਬਹੁਤ ਗਰਮੀ ਹੈ ਸ਼ਾਮ ਦੇ ਟਾਈਮ ਵਿਚ
ਉਹੀ, ਗੱਲ ਹੈਗੀ ਆ, ਪਹਿਲੇ ਵਾਲੀ ਗੱਲਾਂ ਨੀ ਹੈਗੀਆਂ, ਪਹਿਲੇ ਇੰਨੀ ਗਰਮੀ ਨੀ ਹੁੰਦੀ ਸੀ ਜਿੰਨੀ ਹੁਣ ਇੰਨੀ ਪੈ ਰਹੀ ਹੈਗੀ ਹੈ ਗਰਮੀ
ਪਤਾ ਕਿ ਆ ਨਾ ਕੁਛ ਨਾ ਪਾਪੂਲੇਸ਼ਨ ਵੀ ਏਨੀ ਵੱਧ ਗਈ, ਹੈਨਾ, ਦੂਜਾ, ਮੈਂ ਜਿੰਨੀ ਸਭ ਤੋਂ ਵੱਡਾ ਕਾਰਨ ਹੈਗਾ ਹੈ ਜਿਹੜੇ, ਲੋਕਾਂ ਨੇ, ਜਿਹੜੇ ਆ ਰੁੱਖ ਨੀ ਲਾਉਂਦੇ ਹੈਗੇ ਨਾ ਤੁਸੀਂ ਇਹ ਕਹਿ ਲਓ ਤੇ ਰੁੱਖਾਂ ਨੂੰ ਵੱਢੀ ਜਾਂਦੇ ਨੇ, ਵੱਢੀ ਜਾਂਦੇ ਨੇ, ਸਭ ਤੋਂ ਵੱਡਾ ਕਾਰਨ ਤੇ ਹੈ ਖੁਸ਼ੀ ਦਾ ਪਲ-
ਹਾਂ, ਇਹ ਤਾਂ ਹੈ ਮਤਲਬ ਉਹਦੇ, ਉਹ ਇਹ ਗੱਲ ਬਿਲਕੁਲ ਸਹੀ ਹੈ ਮਨਾ ਇਨਵਾਇਰਮੈਂਟ ਜਿਹੜਾ ਹੈ ਨਾ, ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈਗਾ, ਕਿਉਂਕਿ ਉਹਦੇ ਕਰਕੇ ਬਸ ਕਿਉਂਕਿ ਲੋਕੀ ਕੱਟਣ ਨੂੰ ਤਾਂ ਫਿਰਦੇ ਹੈਗੇ ਆ ਇਹ ਨੀ ਸੋਚਦੇ ਕੀ ਸਾਨੂੰ ਅੱਗੇ- ਅੱਗੇ ਹੋਰ ਸਾਡੀ ਬਣੀ ਜਾਏ। ਮਗਰ ਇਹ ਨੀ ਸੋਚਦੇ ਨਾ ਕਿ ਵੀ ਕੋਈ ਲਾਉਣ ਵਾਲਾ ਤਾਂ ਕੋਈ ਦੇਖਦਾ ਨੀ ਸਕੂਲਾਂ ਵਿੱਚ ਬ ਬੱਚਿਆਂ ਨੂੰ ਸਿਖਾ ਦਿੰਦੇ ਹੈ ਕਿ ਤੁਸੀਂ ਪੇੜ ਪੌਦੇ ਲਗਾਓ ਐਵੇਂ ਕਰੋ ਵੀ ਹਾਂ ਵੀ
ਉਹੀ ਨਾ ਹਾਂ ਬਸ ਕੁਛ ਇਹਦਾ ਡੇ ਵੀ ਬਣਾ ਦਿੰਦੇ ਨੇ ਤੁਸੀਂ ਕਹਿ ਲਓ ਮੇਰੇ ਖਿਆਲ ਨਾਲ ਕੱਲ ਦਾ ਦਿਨ ਜਿਹੜਾ ਸਾਡਾ ਫੈਮਲੀ ਡੇ ਹੈਗਾ ਸੀ ਹਨਾ ਚਲੋ ਅੱਛੀ ਗੱਲ ਲਗੀ ਇਹ ਚਲੋ ਆਪਾਂ ਇੱਕ ਦਿਨ ਰੈਡੀ ਜ਼ਰਾ ਫਟੇ ਨੂੰ ਪਰ ਦੇਖੋ ਉਸਤੋਂ ਕੁਛ ਸਿੱਖ ਵੀ ਲਈ ਹੈ ਹਨਾ ਮੈਨੂੰ ਕੀ ਹੈ ਹਮ ਜਿਹੜੇ ਇਹ ਹੈਗਾ ਇੰਨੀ ਦੇ ਤਾਂ ਸਕੂਲ ਲੈਵਲ ਤੋਂ ਹੀ ਸ਼ੁਰੂ ਹੋਣਾ ਸੀ ਹੈਗੇਗਾ ਵੀ ਅਗਰ ਤੁਸੀਂ ਕਿਸੇ ਦਰਖਤ ਨੂੰ ਕੱਟੋ ਮਤਲਬ ਵੱਟੇ ਕੇ ਤੇ ਤੁਹਾਨੂੰ ਦੋ ਦਰਫ਼ਸ ਲਗਾਉਣੇ ਹੀ ਪੈਣਗੇ ਹੋਰ ਪਤਾ ਕੀ ਇਹ ਦੇਖ ਅਗਰ ਅਸੀਂ ਗਰਮੀ ਦੀ ਗੱਲ ਕਰੀਏ ਇਹ ਚੀਜ਼ਾਂ ਦੀ ਗੱਲ ਕਰੀਏ ਤੇ ਹੁਣ ਦੇਖੋ ਆਕਸੀਜਨ ਲੈਣੀ ਪਹਨੀ ਹੈਗੀ ਜੇ ਤਾਂ ਦੇਣੀ ਆਕਸੀਜਨ ਤੇ ਅਗਰ ਰੁੱਖ ਨਾ ਰਹੇ ਤੁਸੀਂ ਕਹਿ ਲਓ ਸਾਰੀ ਇਕੋਲੋਜੀ ਖ਼ਰਾਬ ਹੋ ਜਾਏਗੀ
ਹਾਂ ਇਹ ਤਾਂ ਗੱਲ ਹੈਗੀ ਹੁਣ ਰੁੱਖ ਨਾਲ ਹੀ ਸਾਨੂੰ ਮਤਲਬ ਆਕਸੀਜਨ ਮਿਲ ਹੁਣ ਜੇ ਉਹੀ ਕੱਟੇ ਜਾਣਗੇ ਫ਼ਿਰ ਉਹੀ ਗੱਲ ਹੈ ਕਿ ਇੱਕ ਪੋਲਊਸ਼ਨ ਜਿਆਦਾ ਹੋਇ ਹੋ ਆ ਗਰਮੀ ਵੀ ਉਹਦੇ ਕਰਕੇ ਤਾਂ ਜ਼ਿਆਦਾ ਵੀ ਹੋ ਰਹੀ ਹੈਗੀ ਹੈ
ਤੁਸੀਂ ਇਹ ਕਹਿ ਲਓ ਇੰਡਸਟਰੀਲਾਈਜੇਸ਼ਨ ਵੀ ਇੰਨੀ ਵੱਧ ਗਈ ਹੈ ਹਨਾ ਹਰ ਕੋਈ ਪੁੱਛ ਕਹਿਣੇ ਤੇ ਕਮਾਨ ਦੇ ਦੌੜ ਦੇ ਵਿੱਚ ਅੱਗੇ ਪਿਆ ਹੋ ਬਹੁਤ ਹੀ ਘੱਟ ਮੈਂ ਕਹਿੰਦੀ ਹਾਂ ਜਿੰਨਾਂ ਕੋਲ ਪੈਸੇ ਉਹ ਵੀ ਹੈਗਾ ਹੁਣ ਲੋਕਾਂ ਦਾ ਕਿਸੇ ਚੀਜ਼ ਵੱਲ ਧਿਆਨ ਬਹੁਤ ਘੱਟ ਲੋਕਾਂ ਦਾ ਧਿਆਨ ਆ ਦੇਖੋ ਅੱਜ ਕੱਲ ਲੋਕਾਂ ਦੀ ਬਸ ਇਹੀ ਹੋ ਗਈ ਹੈ
ਗੱਲ ਉਹ ਨੀ ਹੈਗੀ ਹੈ ਦੇਖੋ ਹੁਣ ਇਸੇ ਦੇਖਿਆ ਜਾਏ ਤਾਂ ਹੁਣ ਦੇਖੇ ਇਸੇ ਗੱਲਾਂ ਪਿੱਛੇ ਹੀ ਨਾ ਮਤਲਬ ਮਤਲਬ ਜਿਵੇਂ ਲਾ ਲਓ ਕਿ ਹੁਣ ਆਪਣਾ ਇਨਵਾਇਰਮੈਂਟ ਇਤਨਾ ਖ਼ਰਾਬ ਹੋ ਰਿਹਾ ਨਾ ਉਹਦੇ ਕਰਕੇ ਹੀ ਫੇਿਰ ਅੱਗੇ ਅੱਗੇ ਬਿਮਾਰੀਆਂ ਵੀ ਨਾਲੇ ਮਤਲਬ ਜ਼ਿਆਦਾ ਹੀ ਹੋ ਰਹੀਆਂ ਨੇ ਨਹੀਂ ਤਾਂ ਪਹਿਲੇ ਕਦੀ ਕਿਸੇ ਨੂੰ ਐਵੇਂ ਮਤਲਬ ਕੋਈ ਸਾਹ ਦੀ ਬਿਮਾਰੀ ਨੀ ਹੁੰਦੀ ਸੀ ਕਿਸੇ ਨੂੰ ਐਵੇਂ ਹੱਟ
ਹਾਂ ਆਾਂ ਨਵੀਂ ਨਵੀਂ ਬਿਮਾਰੀਆਂ ਸੁਣਨ ਨੂੰ ਮਿਲਦੀਆਂ ਨੇ ਬਿਮਾਰੀਆਂ ਵੀ ਨਵੀਂ ਨਵੀਆਂ ਸੁਣਨ ਨੂੰ ਮਿਲਦੀਆਂ ਨੇ ਹਾਰਟ ਅਟੈਕ ਦੇਖੋ ਕਿੰਨੀ ਯੰਗ ਏਜ ਦੀ ਕੁਛ ਹੁੰਦੇ ਵੀ ਨੇ ਕਦੇ ਸੁਣਨਾ ਸੀ ਇੇਦੇ
ਹ ਮੈਂ ਉਹੀ ਤਾਂ ਗੱਲ ਕਹਿ ਰਹੀ ਹਾਂ ਨਾ ਹੁਣ ਯੰਗ ਏਜ ਵਾਲੇ ਮੈਨੂੰ ਉਹੀ ਆ ਹਾਰਟ ਅਟੈਕ ਆ ਰਿਹਾ ਬਿਲਕੁਲ ਉਹੀ ਤਾਂ ਗੱਲ ਹੈਗੀ ਆ ਇਹਦਾ ਰੀਜ਼ਨ ਇਹਹੀ ਹੈ ਕਿ ਆਪਣਾ ਜਿਹੜਾ ਨੈਚੁਰਲ ਜਿਹੜੀ ਹੈਗੀ ਆ ਜੋ ਇਤਨਾ ਮਤਲਬ ਜ਼ਿਆਦਾ ਕਰ ਰਿਹਾ ਹੈਗਾ ਕਿ ਆਪਣਾ ਨੈਚੁਰਲ ਜਿਹੜਾ ਹੈ ਨਾ ਸਾਰਾ ਕੁਛ
ਆਰਟੀਫਿਸ਼ਲ ਹੋ ਗਿਆ ਨਾ ਹਰ ਚੀਜ਼ ਹਰ ਚੀਜ਼ ਆਰਟੀਫਿਸ਼ਲ ਹੋ ਗਈਏ ਤੁਸੀਂ ਫੇਰ ਦੇਖੋ ਕੀ ਚਾਹੀਦੀ ਹੈਗੀ ਆ ਜਾਂ ਆਪਾਂ ਦਵਾਈਆਂ ਦੀ ਗੱਲ ਕਰਦੇ ਜਾਂ ਗੱਲ ਕਰ ਲਈਏ ਪਰ ਨੂੰ ਵੀ ਨਾ ਮਤਲਬ ਮਿਨੀਮਾਈਜ਼ ਕਰਕੇ ਲੋਕੀ ਆਪਣੇ ਪ੍ਰੋਫਿਟ ਨੂੰ ਮੈਕਸੀਮਾਈਜ ਕਰਨ ਦੀ ਸੋਚਦੇ ਨੇ ਉਹ ਵੀ ਹਾਂ ਦੂਜੇ ਦੂਜੇ ਤਰੀਕਿਆਂ ਨਾਲ ਜਿਵੇਂ ਮਜ਼ੇ ਕਰਕੇ ਆਪਾਂ ਤੁਸੀਂ ਕਹਿ ਲਓ। ਦੀ ਚੀਜ਼ਾਂ ਦੇ ਵਿੱਚ
ਹੂੰ, ਹੋਰ ਵੈਸੇ ਹੋਰ ਵੈਸੇ ਇੱਕ ਗੱਲ ਦੇਖੀਏ ਕਿ ਹੂੰ ਹੂੰ।
ਹਨਾ ਬੱਚਿਆਂ ਦੇ ਜਿਹੜੇ ਫਰੂਟੀ ਪੀਦੇ ਨੇ ਕੀ ਹੈ ਕੀ ਤੁਹਾਨੂੰ ਲੱਗਦਾ ਇਹਦੇ ਚ ਮੈਗੋ ਦੀ ਪਿਊਲੀ ਉਹ ਕਹਿੰਦੇ ਨੇ ਨੀਰਾ ਹੀ ਮਿੱਠਾ ਮਿੱਠੇ ਦੇ ਵਿੱਚ ਪਾਣੀ ਤੇ ਇਸ ਤੋਂ ਇਲਾਵਾ ਕੁੱਛ ਵੀ ਨਹੀਂ ਹੈ
ਹੂੰ ਮੈਂ ਮੈਂ ਨਾ ਉਹੀ ਗੱਲ ਕਹਿ ਰਹੀ ਹਾਂ ਕਿ ਦੇਖੋ ਪਹਿਲੇ ਦੇਖੋ ਪਹਿਲੇ ਕਿਹੜਾ ਇੰਨੇ ਕੋਈ ਏਸੀ ਹੁੰਦੇ ਸੀ ਪੱਖੇ ਤੱਕ ਵੀ ਨੀ ਹੁੰਦੇ ਸੀ ਇੰਨੇ ਮਤਲਬ ਨੋਰਮਲ ਜੀ ਤੇ ਸਾਰੇ ਕੀ ਆਪਣਾ ਅ ਠੀਕ ਹੈ ਆਪਣਾ ਰੁੱਖ ਲੱਗੇ ਹੁੰਦੇ ਸੀ ਉਹਦੇ ਕਰਕੇ ਵੀ ਉਹਨਾਂ ਠੰਡੀ ਠੰਡੀ ਛਾਂ ਵਿੱਚ ਰਹਿੰਦੇ ਸੀ। ਇੰਨਾ ਹੁੰਦਾ ਹੀ ਨਹੀਂ ਸੀ ਤੇ ਉਹੀ ਗੱਲ ਹੈ। ਕਿ ਧੁੱਪਾਂ ਚ ਕੰਮ ਵੀ ਕਰ ਲੈਂਦੇ ਸੀ ਨਾ ਤਾਂ ਵੀ ਇੰਨਾ ਫਰਕ ਪੈਂਦਾ ਸੀ ਕਿਉਂਕਿ ਓਨੂੰ ਇਨਾ ਨੀ ਹੈਗਾ ਸੀ ਨਾ ਉਦੋਂ ਹੀ
ਹਾਂ, ਕਿਕਣਾ ਗੱਲ ਇਥੇ ਸ਼ਾਮ ਹੁੰਦੀ ਉਹ ਨੇ ਕਿਵੇਂ ਘਰਾਂ ਤੋਂ ਬਾਹਰ ਨਿਕਲ ਜਾਣਾ ਬੱਚਿਆਂ ਨੇ ਇੱਥੇ ਖੇਡਣਾ ਹਨਾ ਗਲੀ ਦੇ ਵਿੱਚ ਛੱਤਾਂ ਤੇ ਖੇਡਣਾ ਹੈਨਾ ਸ਼ੁਪਨ ਛਪਾਈ ਖੇਡਣੀ ਤੁਸੀਂ ਕਹਿਲਓ ਸਟੈਪੂ ਖੇਲਣਾ ਤੇ ਫੇਰ ਰਾਤ ਪਹਿਲਾ ਸਾਰਿਆਂ ਨੂੰ ਕਰਨਾ ਪ ਹਾਂ ਅੱਜ ਮੌਸਮ ਕਿਦਾ ਦਾ ਹੁੰਦਾ ਹੁੰਦਾ ਹੈਗਾ ਸੀ ਅੱਜ ਕੱਲ ਆਪਾਂ ਤੁਂ ਕਦੇ ਬਾਹਰ ਦੇ ਟੈਮ ਛੱਤ ਤੇ ਸੌ ਗਏ ਨਾ ਕਿਤੇ ਲੋਕਾਂ ਨੇ ਏ ਸੀ ਐਨੇ ਚਲਾਏ ਹੁੰਦੇ ਹੈਗੇ ਨੇ ਤੇ ਇੂੰ ਲਗਦਾ ਹੈਗਾ ਪੂਰੀ ਗਰਮ ਹਵਾ ਚੱਲਦੀ ਵਗੀ ਹੈ ਹਨਾ
ਹਾਂ ਹੁਣ ਉਹ ਚੀਜ਼ਾਂ ਹੈ ਹੀ ਨੀ ਬਸ ਮੈਂ ਤਾਂ ਕਹਿੰਦੀ ਹਾਂ ਕਿ ਇੰਨਾ ਮਤਲਬ ਹੁਣ ਤੁਸੀਂ ਹ ਦੇਖੋਗੇ ਹੁਣ ਸਾਰਾ ਦਿਨ ਏਸੀ ਵੀ ਨਹੀਂ ਚਲਾ ਜਾਂਦਾ ਹੁਣ ਅੰਦਰ ਨਾ ਜਿਵੇਂ ਬੰਦਾ ਬੈਠਿਆ ਹੁੰਦਾ ਨਾ ਐਵੇਂ ਘੁਟਣ ਜੀ ਮਹਿ ਮਹਿਸੂਸ ਹੁੰਦੇ ਕਿ ਹਾਏ ਆਪਾਂ ਕਿਵੇਂ ਅੰਦਰ ਨੂੰ ਬੈਠ ਇਕੱਠੇ ਹੋਏ ਆ ਚੇ ਵੇ ਤਾਂ ਹੀ ਏਨਾ ਨੂੰ ਵਾ ਇਹਨਾਂ ਦਾ ਵੀ ਮਨ ਨੀ ਬਣਦਾ ਉਹੀ ਗੱਲ ਹੈ ਕਿ ਫੇਿਰ ਉਹੀ ਅਹ ਆਪਣੀ ਫੋਨ ਦੇਖ ਰਹੇਹਾ ਟੀ ਵੀ ਚਲਾ ਰਿਹੇ ਆਪਣੀ ਮੈਂਟੈਲਿਟੀ ਆਪਣੀ ਆ ਲਗਾ ਰਹੇ ਹੈਗੇ ਆ ਉਹਦੇ ਕਰਕੇ ਬਸ ਇਹਨਾਂ ਦਾ ਮਾਇੰਡ ਉੱਥੇ ਮਤਲਬ ਉੱਥੇ ਕਹਿੰਦੇ ਨਾ ਕਿ ਉੱਥੇ ਹੀ ਰੁਕਿਆ ਹੋਇਆ ਹੈਗਾ ਕਿਉਂਕਿ ਕ
ਅਜ ਕਲੇ ਪਤਾ ਹੀ ਆਉਂਦਾ ਸਹੀ ਉਹ ਤੇ ਹੈ ਵੀ ਨ ਮ ਸਾਹਮਣੇ ਹੁੰਦੀ ਸੀ ਬੱਚੇ ਆਪ ਸਾਰੇ ਨਦੇ ਸਾਹਮਣੇ ਵੀ ਅਦੇ ਹ ਬੱਚੇ ਵੀ ਘੱਟ ਤੱਕਦੇ ਆ ਤੇ ਅੱਜ ਕੋਈ ਇੱਕ ਦੋ ਬੱਚੇ ਜਾਂਦਾ ਹੈਗਾ ਉਸ ਤੋਂ ਬਾਅਦ ਕੋਈ ਬੱਚੇ ਵੀ ਨ ਹਾਂ ਵੀ ਰੀ ਆਪਾਂਾਉਂਦੇ ਆ ਨੇ ਹਨਾ ਆਈਸੋਲੇਸ਼ਨ ਦੀ ਅਗਰ ਅਸੀਂ ਗੱਲ ਕਰੀਏ ਅਗਰ ਜੀ ਨੇ ਡਿਪਰੈਸ਼ਨ ਵਗੈਰਾ ਡੇਲੀ ਬਿਮਾਰੀ ਹੁੰਦੀ ਹਨਾ ਮੇਨ ਮੈਂਨੂੰ ਏ ਲੱਗਦਾ ਜ ਪ੍ਰੇਸ਼ਰ ਵਗੈਰਾ ਵੀ ਲੋਕਾਂ ਨੂੰ ਹੁੰਦਾ ਰਹਿੰਦਾ ਾਂ ਚੱ ਬਹੁ ਚੱਲਦੇ ਨੂੰ ਕੋ ਮੇਰੇ ਬੰਦੇ ਕਲੇ ਕਲੇ ਰਹਿੰਦੇ ਨੇ ਹਨਾ ਗੱਲਬਾਤ ਨਹੀਂ ਕਰਦੇ ਆਪਣੇ ਮਨ ਗੱਲ ਨੂੰ ਸਮਝਿਆ ਨੀ ਕਰਦੇ ਹੈਗੇ
ਨਹੀਂ ਨਹੀਂ ਉਹ ਕਾਰਨ ਇਹੀ ਹੋ ਗਿਆ ਨਾ ਕਿਉਂਕਿ ਥੋੜਾ ਹ ਮ ਆਪਣੇ ਚ ਹੀ ਰਹਿਣ ਲੱਗ ਗਏ ਨਾ ਕਿਉਂਕਿ ਪਹਿਲੇ ਬੰਦਾ ਹੁੰਦਾ ਸੀ ਇੱਕ ਦੂਜੇ ਨੂੰ ਮਿਲਦਾ ਸੀ। ਕੀ ਗੱਲ ਗੱਲ ਕਰਦੇ ਸੀ ਥੋੜ੍ਹਾ ਨਾ ਆਪਣਾ ਮਨ ਦਾ ਬੋਝ ਤਾਂ ਹੀ ਤਾਂ ਉਹਨਾਂ ਨੂੰ ਉਹੀ ਗੱਲ ਹੈ ਕਿ ਤਾਂ ਹੀ ਇਹ ਡਿਪਰੈਸ਼ਨ ਵਾਲੀ ਚੀਜ਼ਾਂ ਤਾਂ ਹੀ ਹੁਣ ਬਹੁਤ ਜ਼ਿਆਦਾ ਹੋ ਰਹੀਆਂ ਨੇ।
ਚਲੋ ਪਹਿਲੇ ਤਾਂ ਕੰਮ ਵੀ ਕਿੰਨਾ ਸਡੀ ਕਿੱਦਾਂ ਗੱਲ ਕਰ ਲੈਣ।
ਬਿਲਕੁਲ।
ਮੈਂ ਕਿਹਾ ਸੀ ਮੈਂ ਕਹਿਨੀ ਹਾਂ ਥੋੜਾ ਜਿਹਾ ਅਰਾਮ ਕਰ ਲਈਏ ਤੇ ਮੈਂ ਥੱਕ ਪਈ ਹਾਂ ਕਿੰ ਜਦ ਤਕ ਬੰਦਾ ਅੱਧਾ ਘੰਟਾ ਅਰਾਮ ਨਾ ਕਰੇ ਅੱਧਾ ਮਿੰਟ ਦਾ ਆਰਾਮ ਕਰਣ ਤੋ ਬਾਅਦ। ਮੈਂ ਕਿਹਾ ਤੁਹਾਨੂੰ ਟੀਂਡਿਆ ਬਣਾ ਕਿੰਨਾ ਕੰਮ ਕਰ ਬੀ ਬੈਕ ਕਲੀਨਿੰਗ। ਤੇ ਸਭ ਤੋਂ ਪਹਿਲਾਂ ਤੁੈਨੂੰ ਰਿਕੁਐਸਟ ਕੀ ਚਾਹੀਦਾ ਹੈਗਾ ਉਸ ਤੋਂ ਬਾਅਦ ਮੈਂ ਕਿਸੇ ਅੱਗੇ ਦੇ ਗਵਾਂਡੀ ਦੀ ਇਧਰ ਰਿਪੀਅਰ ਹੁੰਦੀ ਆ।
ਹਾਂ ਉਹੀ ਗੱਲ ਹੈ ਨਾ ਬਾਹਰ ਬੱਚਾ ਰਹੇ ਨਾ ਫਿਰ ਥੋੜਾ ਜਿਹਾ ਬੱਚਾ ਖੁੱਲਦਾ ਵੀ ਹੈਗਾ ਹਰ ਚੀਜ਼ ਪਿੱਛੇ ਹੈਗਾ ਆਪਣਾ ਵੀ ਮਨ ਲੱਗਦਾ ਹੈਗਾ ਹੁਣ ਸਾਰਾ ਦਿਨ ਅੰਦਰ ਵੀ ਨਹੀਂ ਬੈਠਿਆ ਜਾਂਦਾ ਹੈਗਾ ਸਭ ਬਹੁਤ ਮਨ ਪਰੇਸ਼ਾਨ ਜਿਹਾ ਹੁਣ ਤਾਂ ਜਦੋਂ ਦੀ ਛੁਟੀਆਂ ਹੋਈਆਂ ਹੈਗੀਆਂ ਉਹ ਤੋਂ ਬਾਅਦ ਬਸ ਅ ਕੀ ਕਹਿੰਦੇ ਆ ਕਿ ਜਿਵੇਂ ਬੰਦਾ ਕਹਿੰਦੇ ਨਾ ਬਾਊਂਡ ਹੋਇਆ ਹੋਇਆ ਮੈਂ ਕਹਿੰਦੀ ਸੀ ਸਕੂਲ ਚਲੇ ਜਾਂਦੇ ਸੀ ਇੰਨਾ ਨਹੀਂ ਲੱਗਦਾ। ਸੀ ਹੁਣ ਤਾਂ ਐ ਲੱਗਦਾ ਕਿ ਬਸ ਬੰਦਾ ਬੈਡ ਤੇ ਹੀ ਬੈਠਾ ਹੋ ਬੈਡ ਤੋਂ ਲੈ ਕੇ ਕਿਚਨ ਤੱਕ ਆਪਣੇ ਉਹ ਉੱਧਰੋਂ ਜਾਣਾ ਇੱਧਰੋਂ ਬਸ ਹੋਰ।
ਤੁਸੀਂ ਵੈਸੇ ਹਾਂ
ਕੀ ਕਹਿ ਰਹੇ ਹੋ।
ਮੈਂ ਕਿਹਾ ਤੁਸੀਂ ਇਤਨੇ ਕਰ ਹੈਲੋ।
ਹਾਂ ਕੀ ਕਹਿ ਰਹੇ ਸੀ ਤੁਸੀਂ।
ਹਮ
ਹੈਲੋ।
ਹੈਲੋ।
ਆਵਾਜ਼
ਹਾਂ ਮੈਨੂੰ ਆਵਾਜ਼। ਜਾ ਨਹੀਂ ਰਹੀ ਸੀ ਪਹਿਲਾਂ ਤੁਹਾਡੀ।
ਅੱਛਾ ਮੈਂ ਕਿਹਾ ਤੁਸੀਂ ਆਪਣੇ ਘਰ ਲਗਾਏ ਨਹੀ ਹੋਏ ਪਲਾਂਟਸ ਵਗੈਰਾ ਕੁਛ।
ਪਲਾਂਟਸਾਲ ਨਹੀਂ ਐਵੇਂ ਤਾਂ ਲਗਾਏ ਹੋਈਆਂ ਨਹੀਂ ਨਹੀਂ ਪਲਾਂਟਸ ਤਾਂ ਮੈਂ ਲਗਾਇਆ ਉਹ ਵੀ ਮਤਲਬ ਪੈਣੀ ਤੁਹਾਨੂੰ ਪਤਾ ਨੀਚੇ ਤਾਂ ਹੁਣ ਹੈ ਨਹੀਂ ਸਾਫ ਕਿਉਂਕਿ ਉਪਰ ਛੱਤ ਤੇ ਲੱਗੀਆਂ ਹੋਏ ਨੇ ਦਿ ਬਸ ਉਹੀ ਗਮਲਿਆਂ ਚ ਮਤਲਬ ਉਹ ਵੀ ਨੋਰਮਲ ਜਿਹੜੇ ਆਪਣੇ ਹੁੰਦੇ ਆ ਨਾ ਕਿ ਵਾਲੇ ਹੁੰਦੇ ਆ ਸਨੇਕ ਪਲਾਂਟ ਹੈਗਾ ਦੂਜਾ ਐਲੋਵੇਰਾ ਵਾਲਾ ਤੇ ਫਲਾਵਰ ਵਾਲੇ ਹੋ ਗਏ ਤਿੰਨ ਚਾਰ ਮ ਉਹੀ ਜਿਹੜੇ ਆਪਣਾ ਡੈਕੋਰੇਸ਼ਨ ਵਾਲੇ ਤੇ ਬਾਕੀ ਮਤਲਬ ਫਲਾਵਰ ਵਗੈਰਾ ਵਾਲੇ ਹੈ ਬਾਕੀ ਉਵੇਂ ਨਹੀਂ ਹੈਗਾ ਵੀ ਚਲੋ ਐ ਕਿ ਹੁਣ ਬਸ ਉਹਨਾਂ ਨਾਲ ਵੀ ਤੁਹਾਨੂੰ ਪਤਾ ਹੀ ਮਤਲਬ ਗਮਲਿਆਂ ਚ ਕਿੰਨਾ ਕੁ ਰਹਿੰਦਾ ਹੈਗਾ ਇਹਨਾਂ ਤੋਂ ਹੁਣ
ਆਓ ਤੇ ਹੈ ਮੈਂ ਤੇ ਇਕ ਮਨੀ ਪਲਾਂਟ ਲਗਵਾ
ਮਨੀ ਪਲਾਂਟ, ਹਾਂ ਮਨੀ ਪਲਾਂਟ ਨੀ ਮੈਂ ਇਹਨਾਂ ਨੂੰ ਕਰਿਆ ਸੀ ਇੱਕ ਵਾਰੀ ਕਿਹਾ ਸੀ। ਫਿਰ ਹਾਂ ਮਤਲਬ ਲੈ ਕੇ ਨਹੀਂ ਆਏ ਹੈਗੇ ਆ। ਕੁਝ ਮੈਂ ਉਹਨੂੰ ਮਾਰੇ ਉਹਦੇ ਬਾਰੇ ਮੈਂ ਸੁਣਿਆ ਹੈਗਾ ਕਹਿੰਦੇ ਕੀ ਉਹਦਾ ਨਾ ਚੋਰੀ ਲਾਣਾ ਚਾਹੀਦਾ।
ਕਹਿੰਦੇ ਕਿ ਚੋਰੀ ਲਗਾਣਾ ਚਾਹੀਦਾ। ਮਤਲਬ ਐਵੇਂ ਹੁੰਦਾ ਨਹੀਂ ਹੈਗਾ ਵੀ ਜੇ ਤੁਸੀਂ ਲੈ ਕੇ ਹੀ ਆਓਗੇ ਤਾਂ ਹ
ਸ ਸ
ਹੂੰ,
ਹ ਮਿੰਨ ਵੀ ਕਰਦੀ ਪੈਦੀ ਪਾਣੀ ਵੀ ਤੁਸੀ ਨਾ ਜਿੰਦ ਆਪਣੇ ਆਪ
ਚੱਲੋ, ਕੋਈ ਨੀ ਹੂੰ,
ਜੀ,
ਹਾਂ ਚਲੋ ਹਾਂ ਠੀਕ ਹੈ, ਹਾਂ ਬਸ ਗਰਮੀ ਥੋੜੀ ਜਿਹੀ ਹੋ ਜਾਏ ਫੇਰ ਜਰੂਰ ਆਵਾਂਗੇ। ਅਸੀਂ
ਹੂੰ-ਹੰ, ਠੀਕ ਐ ਜੀ। ਚੰਗਾ ਜੀ ਸਤਿ ਸ਼੍ਰੀ ਅਕਾਲ ਜੀ।